ਸ੍ਰੀ ਗਰ ਮਨ। ਹੋਰ ਠੀਕ ਹੋ ਜੀ?
ਹਾਂਜੀ, ਤੁਸੀਂ ਠੀਕ ਹੋ ਜੀ, ਸਤਿ਼
ਸਤਿ ਸ੍ਰੀ ਆਕਾਲ ਜੀ, ਠੀਕ ਠਾਕ ਵਧੀਆ ਜੀ।
ਹਾਂਜੀ ਹੋਰ ਦੱਸੋ ਕੀ ਬਨਾਇਆ
ਕੁਸ ਨੀ, ਬਸ ਖਾਣਾ ਬਣਾਈ ਜਾਣੇ ਆ ਜੀ।
ਹੋਰ ਜੀ ਅਸੀਂ ਗੁਆਰੇ ਦੀ ਫਲੀਆਂ ਬਣਾਈਆਂ ਜੀ ਅੱਜ।
ਅੱਛਾ ਮੈਂ ਤਾਂ ਕੱਟੀ ਐ ਪਰ ਮੇਰਾ ਕੰਮ ਬਹੁਤ ਜਿਆਦਾ ਹੁੰਦਾ ਟਾਈਮ ਹੀ ਨਹੀਂ ਮਿਲਿਆ
ਅੱਛਾ ਤੁਸੀਂ ਕਾਹਦੀ ਬਣਾ ਰਹੇ ਹੋ ਜੀ?
ਉਹ ਬਣਾਈ ਤਾਂ ਕੱਟੀ ਕੱਟੀ ਤਾ ਬਾਹਲੀ ਦੀ ਪਈ ਏ ਜੀ।
ਅੱਛਾ ਜੀ।
ਤੁਸੀਂ ਬਣਾਉਣ ਲੱਗੇ ਤਿਆਰੀ ਏ।
ਅੱਛਾ ਜੀ, ਹੂ।
ਰਸੋਈ ਦਾ ਕੰਮ ਤਾਂ ਬਹੁਤ ਔਖਾ ਹੁੰਦਾ ਐ
ਗਰਮੀ ਬਹੁਤ ਐ ਜੀ, ਔਖਾ ਤੇ ਹੈ ਜੀ।
ਹਾਂ ਰਸੋਈ ਚ ਤਾ
ਗਰਮੀ ਬਹੁਤ
ਹੋਰ ਠੀਕ ਐ, ਹਾਂਜੀ ਗਰਮੀ ਬਹੁਤ ਐ ਜੀ। ਹਾਂਜੀ ਠੀਕ ਏ ਫੈਮੀ ਤੇ ਸਾਰੇ ਠੀਕ ਹੈ। ਹਾਂਜੀ ਹਾਂਜੀ ਸਭ ਕੁਛ ਠੀਕ ਹੈ ਜੀ ਹਾਂਜੀ।
ਕੀ ਟੋਪਿਕ ਦੀ ਗੱਲ ਕਰੀਏ ਜੀ ਅਪ
ਦੇਖ ਲੋ ਮਹਿੰਗਾਈ ਤੇ ਕਰ ਲੈਂਦੇ ਆ। ੳਵਰ ਨਾਈਟ ਤੇ ਜੇੜਾ ਮਰਜੀ
ਨਹੀਂ ਆਪਣੇ ਜਮੀਨ ਜਮੂਨ ਹੈਗੀ ਹੈ ਜੀ ਆਪਾਂ ਐਗਰੀਕਲਚਰ ਬਾਰੇ ਵੀ ਕਰ ਸਕਦੇ ਹੈਗੇ ਆ ਜੀ।
ਹਾਂ ਕਰ ਲ ਲੋ ਜ਼ਮੀਨ ਦੀ ਕੋਈ ਗੱਲ ਕਰ ਲਓ ਇਹ
ਇੱਧਰ ਆਪਣੀ ਕਿਹੜੀ ਕਿਹੜੀ ਫ਼ਸਲ ਹੁੰਦੀ ਹੈ ਜੀ ਇੱਧਰ
ਸਾਡ ਵਾਲੀ ਸਾਈਡ ਦੇਖੋ ਜੀ ਨਰਮਾ ਹੁੰਦਾ ਹੈ, ਕਣਕ ਹੁੰਦੀ ਹੈ, ਕਪਾਹ ਹੁੰਦੀ ਹੈ। ਪਰ ਅੱਜ ਕੱਲ ਦੇ ਪਾਸ ਤਾਂ ਕੁਛ ਵੀ ਹੈਗੀ ਨਾ ਹਾਂ ਹਾਂ। ਪਾ ਛ ਸਥ ਹੋ ਗ ਨਮਾ ਹੋ ਗਿਆ ਇਹਨਾਂ ਲੈ
ਨਈ ਅਪਣੇ ਏਰੀਏ ਚ ਉਥੋਂ ਝੋਨਾ ਜੈਦਾ ਹੁੰਦਾ ਇਧਰ।
ਹਾਂ, ਝੋਨਾ ਜੈਦਾ ਹੁੰਦਾ ਸਾਡੇ।
ਅੱਛਾ ਜੀ।
ਹੂੰ, ਹਾਂਜੀ ਸਾਡੇ ਆਲੀ ਪਰ ਦੇਖੋ ਕਿਸਾਨ ਨੇ ਕੇੜਾ ਕੇੜੀ ਚੀਜ਼ ਕਿਸਾਨ ਦੀ ਓਦਾ ਤਾ ਕੋਈ ਸਾ ਵੀ ਨੀ ਔਂਦਾ।
ਏ ਤਾਂ ਹੈ ਜੀ ਕੋਈ ਬਾਤ ਨੀ, ਹਾਂਜੀ।
ਹਾਂ, ਜੇੜੀ ਆਪਾਂ ਚੀਜ਼ ਲੈਂਦੇ ਆ ਉਦਾ ਇੰਨਾ ਰੇਟ ਕਿਸਾਨ ਖੇਤਾਂ ਤੇ ਸਬਜ਼ੀਆਂ ਲਾਦਾ ਏ ਹੁੰਦਾ‌ ਕੋਈ ਰੇਟ ਨਈ।
ਹਾਂਜੀ।
ਸਾਨੂੰ ਤਾਂ ਅਪਣਾ ਜੀ ਸਾਨੂੰ ਤਾਂ ਖਰਚਾ ਵੀ ਨੀ ਨਿਕਲਦਾ।
ਨਈ ਹੁੰਦਾ ਜੀ ਸਈ ਗੱਲ ਐ ਜੀ ਖਰਚਾ ਪੂਰਾ ਨੀ ਹੁੰਦਾ ਜੀ।
ਹਾਂ, ਪੈਲਾਂ ਖੇਤਾਂ ਚ
ਮਹਿੰਗਾਈ ਵੀ ਹੋਈ ਪਈ ਐ, ਖੇਤਾਂ ਤੇ ਹੈ ਵੀ ਮਜ਼ਦੂਰ ਹੈਗੇ ਜੇੜੇ ਖੇਤਾਂ ਚ ਕੰਮ ਕਰਦੇ ਸੀ ਉਨਾ ਦਾ ਕੰਮ ਕੀ ਮਿਲਿਆ।
ਉਹ ਤਾਂ ਮਜ਼ਦੂਰ ਜਾਂਦੇ ਓਤੇ ਸ਼ਾਮ ਨੂੰ ਜੀ ਪੰਜ ਸੌ ਰੁਪਏ ਦਿਆੜੀ ਮੰਗ ਲੈਂਦੇ ਹੈਗੇ ਤੇ ਜਿਮੀਦਾਰ ਨੂੰ ਕੁਛ ਬਚਦਾ ਨੀ ਹੈਗਾ।
ਹਾਂ।
ਏ ਤਾਂ ਹੈਈ ਜੀ। ਹ ਫਰੂਟ ਵਗੈਰਾ ਵੀ ਹੁੰਦੇ ਆ ਜੀ।
ਹਾਂਜੀ, ਸਾਡੇ ਬੌਤ ਹੁੰਦੇ ਆ ਫਰੂਟ ਬੌਤ ਹੁੰਦੇ ਐ।
ਕੇੜੇ-ਕੇੜੇ ਫਰੂਟ ਆ ਦੱਸੋ ਸਾਨੂੰ ਵੀ ਜੀ।
ਸਾਡੇ ਇਧਰ ਕਿਨੂੰ ਮਾਲ ਹਾਂਜੀ-ਹਾਂਜੀ, ਸਾਡੇ ਕਿਨੂੰ, ਮਾਲਟਾ, ਮੌਸਮੀ ਸਾ ਸਾਡੇ ਆਲ ਸਾਈਡ ਸਾਰੇ ਫਰੂਟ ਹੁੰਦੇ ਆ ਖੇਤਾਂ ਚ ਅੰਗੂਰ ਜਿਵੇਂ ਖਜੂਰ ਸਾਰਾ ਕੁਛ ਈ ਹੁੰਂਦਾ ਜੀ ਇੱਧਰ ਤਾਂ।
ਅੱਛਾ, ਖਜੂਰ ਵੀ ਹੁੰਦੀ ਜੀ ਇੱਧਰ।
ਹਾਂਜੀ, ਖਜੂਰ ਵੀ ਹੁੰਦੇ ਐ, ਪਪੀਤੇ, ਨਾਸ਼ਪਤੀ ਏਦਰ ਬਾਗ ਹੁੰਦੇ ਐ ਜੀ ਸਾਡੇ ਆਲ ਹਾਂ, ਇਧਰ ਫ ਪਾਸ ਨੀ ਹੁੰਦੀ ਇਧਰ ਬਾ ਕੀ ਐ ਸਾਰਿਆਂ ਦੇ ਪਿੰਡਾਂ ਤੇ ਬਾਰ ਸਾਡੇ ਆਲੀ ਸਾਈਡ, ਹਾਂਜੀ। ਤੇ ਜੇੜੀ ਥੋੜੀ ਬੌਤ ਜ਼ਮੀਨ ਹੁੰਦੀ ਐ ਉਦੇ ਤੇ ਝੋਨਾ ਲਾਂਦੇ।
ਅੱਛਾ ਜੀ, ਮਤਲਬ ਫਰੂਟ ਬੌਤ ਜੈਦਾ ਹੁੰਦੇ ਹੈਗੇ ਇੱਧਰ।
ਹਾਂਜੀ, ਹਾਂਜੀ, ਸਾਡੇ ਫਰੂਟ ਵੀ ਹੁੰਦੇ ਆ, ਖੇਤਾਂ ਚ ਸਬਜ਼ੀਆਂ ਵੀ ਵਾਧੂ ਹੁੰਦੀਆਂ। ਸਾਨੂੰ ਸਬਜ਼ੀ ਮੁੱਲ ਲੈਣ ਦੀ ਜ਼ਰੂਰਤ ਨੀ ਪੈਂਦੀ ਜੀ, ਸਾ ਡੀ ਸਾਈਡ ਸਬਜ਼ੀਆਂ ਬੌਤ ਹੁਂਦੀਆਂ, ਹਾਂਜੀ।
ਅੱਛਾ, ਮਤਲਬ ਜੇੜੇ ਏਰੀਆ ਹੈਗਾ, ਸਾਰਾ ਬਾਗਬਾਨੀ ਏਰੀਆ ਐ ਇੱਧਰ, ਸਾਰਾ।
ਹਾਂ ਸਾ ਹਾਂ ਸਾਡੇ ਸਾਡਾ ਵੀ ਸਾਰਾ ਏਰੀਆ ਬਾਗਬਾਨੀ ਐ। ਹੂੰ
ਤੇ ਹੋਰ, ਇੱਧਰ ਸੁੱਕੇ ਮੇਵੇ ਨੀ ਹੁੰਦੇ, ਜਿਵੇਂ।
ਹਾਂਜੀ, ਸਾਡੇ ਵੀ ਸੈਡ ਨੀ ਹੁਂਦੇੇ ਮੇਵੇ ਮੁਵੇ
ਮੂੰਫਲੀ ਹੁੰਦੀ ਐ ਜੀ ਇੱਧਰ।
ਨਈ, ਮੂੰਫਲੀ ਵੀ ਸਾਡੇ ਇੱਥੇ ਨਈ ਮਿਲਦੀ, ਮੂੰਫਲੀ ਜੈਦਾ ਰਾਜਸਥਾਨ ਚ ਹੁੰਦੀ ਐ। ਪੰਜਾਬ ਚ ਮੂੰਗਫਲੀ ਦੀ ਕੋਈ ਫ਼ਸਲ ਨਹੀਂ।
ਅੱਛਾ ਜੀ।
ਦੇਖੋ ਰਾਜਸਥਾਨ ਤੇ ਬਹੁਤ ਫਸਲਾਂ ਹੁੰਦੀਆ ਹੈ। ਤਾਰਾਂ ਮੀਰਾ ਸਸੋਂ ਕਣਕ ਤਣੇ ਚੱਲੇ । ਰਾਜਸਥਾਨ ਦੇ ਮੁਦੇ ਜਿੰਨਨੀ ਵੀ ਦਾਲਾ ਹੁੰਦੀ ਹੈ ਸਾਰੀ ਰਾਜਸਥਾਨ ਤੇ ਹੁੰਦੀ ਹੈ।
ਅੱਛਾ ਇੱਧਰ ਦੀਆਂ ਖੇਤੀ ਨੀ ਹੈਗੀ ਤਾਂਤ੍ਰਿਕ ਹੈਗੀ ਹੈ ਜੀ
ਹਾਂ, ਹਾਂ, ਇਹ ਜ਼ਿਆਦਾ ਤਾਂ ਉੱਧਰ ਰਾਜਸਥਾਨ ਦੀ ਖੇਤੀ ਹੈ। ਪੰਜਾਬ 'ਚ ਬਾਗਬਾਨੀ। ਜ਼ਿਆਦਾ ਪੰਜਾਬ 'ਚ ਗੇਹੂੰ ਹੈਗੀ, ਜ਼ਿਆਦਾ ਤੇ ਗੰਨਾ ਵੀ ਪੰਜਾਬ 'ਚ ਹੀ ਹੈ। ਚੋਣਾ ਵੀ ਪੰਜਾਬ ਦੀ ਹੈ। ਰਾਜਸਥਾਨ 'ਚ ਚੋਣਾ ਨਹੀਂ ਹੈ, ਬਹੁਤ ਘੱਟ ਹੈ।
ਹਾਂਜੀ।
ਤੁਸੀਂ ਕਰਦੇ ਹੋ ਜੇ ਖੇਤੀ ਖੂਤੀ।
ਨਹੀਂ ਨਹੀਂ ਅਸੀਂ ਪ੍ਰਾਈਵਟ ਕਾਮ ਹੋਣਦਾ ਫੋਨਾ ਤੇ ਕਿਥੇ ਆਪ ਆਪਣੀ ਤਾਂ ਹੈ ਨੀ। ਤੇ ਹੋਰ, ਲੇਡੀਜ਼ ਤੋਂ ਕਿੱਥੇ ਖੇਤੀ ਹੁੰਦੀ ਆ?
ਇਹ ਤਾਂ ਗੱਲ ਸਹੀ ਹੈ ਜੀ ਲੇਡੀਜ਼ ਕਿੱਥੇ ਕਿੱਥ ਫਿਰੇ ਜੀ।
ਹਾਂ। ਬਸ ਥੋੜ੍ਹਾ ਬਹੁਤ ਕਰਦਾ ਹੋ ਜਾਂਦਾ, ਥੋੜ੍ਹਾ ਬਹੁਤ ਆਪਣਾ ਖੁੰਢਾ ਹੋ ਜਾਂਦਾ, ਬਸ ਇੰਨੀ ਕੀ। ਮੈਂ ਕੱਲੀ ਹੈਗੀ, ਮਦਰ। ਤੇ ਮੈਂ ਬਸ ਆਪਣੀ ਕੁੜੀਆਂ ਦਾ ਹਾਂ ਹਾਂਜੀ ਮੈਂ ਕਲੀ ਇਕੇ ਮਾਂ।
ਦੋ ਕੁੜੀਆਂ ਕੁੜੀਆਂ ਹੈਗੀਆਂ ਜਿ ਹੈ। ਕਰਨਨਾੇ ਪੈਂਦਾ ਸੀ ਹ ਤੁਸੀਂ ਮਾਧਰੀ ਤੁਸੀਂ ਹੈਗੇ ਮੱਧਰੀ ਤੁਸੀਂ ਤੁਹਾਨੂੰ ਕਰਨਾ ਹੋਊ।
ਹਾਂ ਬਸ। ਹਾਂਜੀ, ਤੇ ਮੈਂ ਫਿਰ ਫੋਨ 'ਤੇ ਵੀ ਕੰਮ ਕਰਦੀ ਹਾਂ, ਕੋਈ ਫਾਰਮ ਵੀ ਭਰਦੀ ਹੈ। ਜਿਹੜਾ ਵੀ ਕੰਮ ਆਉਂਦਾ, ਜਿੱਧੋਂ ਦਸ ਰੁਪਏ ਬਣਦੇ ਆ, ਆਪਾਂ ਉਹ ਕੰਮ ਫੜ ਲੈਂਦੇ ਆ ਜੀ।
ਚਲੋ ਵਧੀਆ, ਦੇਖੀਏ। ਪੇਟ ਦੇ ਖਾਤਰ ਆਪਾਂ ਨੂੰ ਕਰਨਾ ਹੀ ਪੈਂਦਾ ਹੈ ਜੀ, ਹੈਂ।
ਹਾਂ, ਇਹ ਤਾਂ ਤਹਾੜੀਦਾਰ ਬਣਦੇ ਆ, ਕੋਈ ਸਰਕਾਰੀ।
ਅੱਛਾ ਜੀ।
ਹਾਂਜੀ, ਜੇ ਮੈਂ ਪੜ੍ਹੀ-ਲਿਖੀ ਹਾਂ, ਜਿਹੜਾ ਕੰਮ ਹੈ ਆਪਾਂ ਪੜ੍ਹ ਲੈਂਦੇ ਹਾਂ। ਮੈਨੂੰ ਧੋਖਾ ਦਿੱਯਾ ਧਾ, ਹਾਂਜੀ ਇੱਕ ਗੁੜੀੀਆਂ ਤਾਂ ਲਈ ਮੈਂ। ਹਾਂਜੀ, ਇੱਕ ਗੁੜੀਆ ਤਾਂ ਹੈ ਨਹੀਂ ਸਹੀ, ਉਹ ਤਾਂ ਮੇਰੀ ਵੈਸੇ ਹੀ ਹੈ, ਉਹਨੂੰ ਦੌਰੇਦਾਰੀ ਦੀ। ਸ਼ਿਕਾਇਤ ਹੁੰਦੀ ਹੈ, ਤੇ ਦੂਜੀ ਕੁੜੀ ਆ, ਉਹ ਮੇਰੀ ਦਸਵੀਂ ਕਲਾਸ 'ਚ ਪੜ੍ਹਦੀ ਹੈ।
ਅੱਛਾ ਜੀ, ਪ੍ਰਾਈਵੇਟ ਪੜ੍ਹਾਉਂਦੇ ਜੀ।
ਹ ਹਾਂਜੀ ਹਾਂਜੀ ਗੂ ਗੁੂ ਹਾਂਜੀ ਹਾਂਜੀ ਗੁੜੀਆਂ ਮੇਰੀ ਪ੍ਰਾਈਵੇਟ ਪੜ੍ਹਦੀ ਹੈ ਜੀ।
ਅੱਛਾ ਜੀ, ਠੀਕ ਆ। ਵਧੀਆ ਜੀ, ਗੁੜੀਆਂ ਦਾ ਆਪਾਂ ਧਿਆਨ ਰੱਖਾਂਗੇ। ਗੱਲ ਨੂੰ ਆਪਾਂ ਨੂੰ ਜੇ ਅੱਜ ਕਰਾਂਗੇਣਗੇ ਜੇ।
ਹਾਂਜੀ। ਬਸ ਕੁੜੀ ਮੇ ਹਾਂਜੀ, ਮੇਰੀ ਤਾਂ ਕੁੜੀ ਆ ਤੇ ਆਸ। ਹਾਂ, ਪਰਿਵਾਰ ਮੇਰਾ ਬਹੁਤ ਹੈ। ਪਰਿਵਾਰ ਵੀ ਮੇਰਾ ਚੰਗਾ ਹੈ, ਸਾਰਾ ਵਧੀਆ ਹੈ। ਦੇਵਰ ਹੈ। ਰਾਣੀ ਹੈ ਸਸ ਸੁਰ ਹੈ ਇਹ ਵਧੀਆ ਖੇ ਹੁੰਦੀ ਸਾਡੀ ਤੇ ਵਧੀਆ ਹੈ ਪਰਿਵਾਰ ਸਾਾ ਬਹੁਤ ਚੰ ਚੰਗਾ ਹੈ ਪਰਿਵਾਰ ਹਾਂ ਪਰ ਮੈਂ ਬਸ ਰੱਖਿਆ ਜ ਆਪਣੇ ਕੰਮ ਕਰਦੀ ਆਪਣੇ ਕੰਮ ਤੋਂ ਮਤਲਬ ਹਾਂਜੀ- ਹਾਂਜੀ।
ਫਿਰ ਖਾਣਾ ਹੁਣ ਤਾਂਸੀਂਾਹ ਹੀ ਬਣਾਉਂਦੀ ਕਿ ਤੁਹਾਡੀ ਹੈਲਪ ਕਰ ਦਿੰਦੀ ਆ ਛੋਟੀ ਵਾਲੀ ਗੁੜਿਆ।
ਹਾਂ ਚੋਟੀ ਕਰਦੀ ਹੈ ਮੇਰੀ ਹੈਲਪ ਛੋਟੀ ਸਾਰਾ ਕੰਮ ਕਰਦੀ ਹੈ।
ਅੱਛਾ ਤੁਸੀਂ ਬਾਹਰੋਂ ਥੱਕੇ ਆਉਂਣੇ ਹੋ ਕੰਮ ਕੰਮ ਕੁੜੀਆਂ ਕਰਾ ਦਿੰਦੀ ਵਿਆਹ ਕਰ ਲ ਮੰਮੀਆਂ ਕਰ ਲਾਂ
ਹਾਂ- ਹਾਂ ਬਸ ਮੈਂ ਆ ਕੇ ਇੱਕ ਰੋਟੀ ਬਣਾਉਣੀ ਪੈਂਦੀ ਸੀ ਮੈਂ ਸਾਰਾ ਮੇਰੀ ਗੁੜਿਆ ਕਰ ਲੈਂਦੀ ਆ ਛੋਟੀ।
ਅੱਛਾ ਫੇਰ ਤਾਂ ਵ ਬ ਸ ਜ਼ਿਆਦਾ ਕਰਨਾ ਨੀ ਪੈਂਦਾ ਥੱਕ ਹਦੇ ਬਾਹਰੋਂਨੇ ਉਦੋਂ
ਹਾਂ ਹਾਂਜੀ- ਹਾਂਜੀ ਹੁਣ ਵੀ ਮੈਂ ਲੱਗੀ ਹੋਈ ਹੈ ਕੋਈ ਫਾਰਮ ਫਮ ਵਾਸਤੇ ਤੇ ਹੁਣੀ ਆਈ ਸੀ, ਬਸ ਘਰੇ ਗਈ ਸੀ, ਸਾਰਾ ਦਿਨ ਰੁਕੀ, ਹੁ ਆਈਆ ਘਰੇ।
ਅੱਛਾ।
ਹਾਂਜੀ -ਹਾਂਜੀ, ਹਾਂਜੀ। ਹੋਰ ਹੋਰ ਤੁਹਾਡੀ ਫੈਮਿਲੀ ਠੀਕ ਹੈ। ਤੁਹਾਡੀ ਫੈਮਲੀ ਚ ਕੌਣ ਕੌਣ ਆ ਗਿਆ ਸੀ, ਜੋਇੰਟ ਹੀ ਔ।
ਹਾਂਜੀ ਜੁਆਇੰਟ ਫੈਮਲੀ ਹੈ ਜੀ, ਦੋ ਮੇਰੇ ਕੁੜੀਆਂ ਹੈਗੀਆਂ ਜੀ ਤੁਹਾਡੇ ਆਲ ਤਰਾ ਤੇ ਸੱਸ ਸੋਹਰਾ ਹੈਗੇ, ਛੇ ਜਣੇ ਹੈਗੇ।
ਠੀਕ ਹੈ ਫਿਰ, ਹਾਂਜੀ ਫਿਰ ਤੇ ਖੇਤੀ ਦਾ ਕੰਮ ਕਰਤੀ ਹੂਨਦੀ ਨਾ, ਸੱਸ ਸੋਰਾ ਨਾਲ ਤੁਸੀਂ ਹੈਨਾ।
ਖੇਤੀ ਤਾਂ ਕਰਦੇ ਹਾਂ ਜੀ, ਸਾਡੇ ਬਾਗ ਵੈਸੇ ਹੈਗਾ ਜਿਵੇਂ, ਹਾਂ। ਬਾਗ ਹੈਗਾ ਜੀ ਸਾਡੇ। ਕਿੰਨੂੰ ਦਾ ਹੈਗਾ, ਥੋੜਾ ਬਹੁਤਾ ਗਾਹਕ ਹੈਗਾ, ਹਾਂਜੀ
ਹਾਂਜੀ, ਤੁਹਾਨੂੰ, ਹਾਂਜੀ ਤੁਹਾਨੂੰ ਫਿਰ ਜ਼ਿਆਦਾ ਹੋਗੀ ਐ, ਐਗਰੀਕਲਚਰ ਦੀ ਨੌਲੇਜ, ਹੈਨਾ ਖੇਤੀ ਦੀ
ਹਾਂਜੀ ਕਰਦੇ, ਅਸੀਂ ਆਪ ਹੀ ਕਰਦੇ ਹਾਂ ਜੀ, ਗੋਡੀ ਵਗੈਰਾ ਕੱ ਨਰਮੇ ਚ ਜੀ, ਝੋਨਾ ਸਾਡੇ ਕੋਲ, ਤੇ ਪਾਣੀ ਨੀ ਰਾਜੇ
ਹਾਂ ਝੋਨਾ ਪਾਣੀ ਹੀ ਮੰਗਦਾ ਐ, ਜੀ ਝੋਨਾ ਪਾ ਹਾਂਜੀ ਝੋਨਾ ਪਾਣੀ ਮੰਗਦਾ, ਬਹੁਤ ਮੰਗਦਾ ਝੋਨਾ
ਹਾਂਜੀ ਆਪਣੇ ਇੱਥੇ ਲਾਈਟ ਦੀ ਵਿਵਸਥਾ ਨਹੀਂ ਹੈਗੀ, ਮਤਲਬ ਖੇਤਾਂ ਵਿੱਚ
ਹਾਂਜੀ- ਹਾਂਜੀ ਪਾਣੀ ਸੋਨਾ ਪਾਣੀ ਬਹੁਤ ਮੰਗਦਾ, ਹੁਣ ਤਾਂ ਪਿੰਡਾਂ ਚ ਵੀ ਘੱਟ ਬਹੁਤ ਲੱਗਦੀ ਹੈ, ਰਾਤ ਨੂੰ ਲਾਇਟ ਜਾਂਦੀ ਹੈ।
ਹ
ਹੈਨਾ ਤੁਹਾਡੇ ਘਰ ਲਾਈਟ ਨੀ ਜਲਨਾ, ਹਾਂਜੀ ਲਾਈਤ ਲੁੱਟ ਨੀ ਜਾਂਦੀ। ਸਾਡਿਆਂ ਸਾਈਡ ਲਾਈਟ ਨੀ ਜਾਂਦੀ, ਸਾਢੇ ਸਾਈਡ ਤਾਂ ਬਹੁਤ ਜਾਂਦੀ ਹੈ ਜੀ, ਰਾਤ ਨੂੰ
ਲਾਈਟ ਜਾਂਦੀ ਹੈ ਜੀ, ਏ ਦਾ ਕਾਰਨ ਏ ਲੋਡ ਪੈਂਦੀ ਆਂ, ਲਾਈਟ ਕੱਟ ਕਰਦੇ ਹੈ ਜੀ ਗਰਮੀ ਵਿੱਚ।
ਹਾਂਜੀ ਲਾਈਟਾ ਸਾਡੇ ਘਰ ਸਬ ਪੁੱਟ ਗਏ ਸੀ, ਇਹ ਤਾਂ ਮੈਂ ਗੜੀਆਂ ਵਾਸਤੇ ਗੇਟ ਮਿੱਟ ਲਾ ਲਿਆ, ਤੇ ਮੈਨੂੰ ਸੋਖਾ ਹੋ ਗਿਆ।
ਅੱਛਾ ਜੀ। ਤੇ ਬਿਜਲੀ ਬੋਰਡ ਪਿੰਡ ਚ ਬਣਿਆ ਹੋਇਆ ਕਿ ਇੱਧਰ
ਹਾਂ ਹਾਂਜੀ- ਹਾਂਜੀ, ਸਾਡੇ ਬਿਜਲੀ ਬੋਲ ਪਿੰਡ ਤੇ ਬਣਿਆ ਹੋਇਆ ਹੈ।
ਅੱਛਾ, ਤੇ ਫੇਰ ਵੀ ਲਾਈਟ ਜਾਂਦੀ ਹੈ ਤੁਹਾਡੇ
ਹਾਂਜੀ ਬਸ ਜਾਈ ਜਾਂਦੀ ਹੈ, ਕੱਲ ਪਰਸੋਂ ਦੀ ਬਹੁਤ ਜਾਈ ਜਾਂਦੀ ਹੈ ਲਾਈਟ ਹਾਂ।
ਅੱਛਾ ਜੀਗਰ ਦੋਸੋ ਲੈ ਅਜ ਕੱਲ ਕੱਟ ਲੈਂਦੇ ਹੈਗੇ ਆ ਜੀ।
ਹਾਂਜੀ- ਹਾਂਜੀ ਬਹੁਤ ਹਾਂਜੀ।
ਔਖਾ ਤਾਂ ਹੋਈ ਜਾਂਦਾ, ਇਨਵਰਟਰ ਹੋਊਗਾ ਕਿ ਨਹੀਂ
ਹਾਂ -ਹਾਂ ਇਨਵਰਟਰ ਲਿੱਤਾ ਮੈਂ, ਹੁਨ ਲਿੱਤਾ ਮੇਰੇ ਭਰਾ ਨੇ ਦਿੱਤੇ ਸੀ ਪੈਸੇ। ਉਹਵੇਰੇ ਮੁੜ ਨਾ ਪਿਰ ਉੜਨ ਨੇ ਲ ਸੋ ਵੱਡੀ ਜਿਹੜੀ ਬੋਲੀ ਹੈ ਨਾ ਗੁੜੀਆਂ, ਔ ਨਾਨੂੰ ਦੇਂਦੀਦਾ, ਹਾਂ ਉਹ ਰਹਿੰਦੇ ਨੀ। ਹੋਰ ਜੀ ਚਲੋ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਮੈਨੂੰ, ਹੈਨਾ ਜਆਇੰਟ। ਚੰਗੀ ਐ ਐਦੀ ਕਲਚਰ ਬਹੁਤ, ਬਹੁਤ ਨਾਜ ਲਈ ਦਾ ਤੁਹਾਨੂੰ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ,